ਹੈਲੋ ਹੈਲੋ! ਸਤਿ ਸ਼੍ਰੀ ਅਕਾਲ ਜੀ। ਹੋਰ ਬਸ ਜੀ
ਹੋਰ ਠੀਕ ਹੋ?
ਹਾਂਜੀ, ਠੀਕ। ਤੁਸੀਂ ਠੀਕ ਹੋ?
ਹੈਲੋ, ਮੈ ਕਿਹਾ, ਹੋਰ ਠੀਕ ਹੋ?
ਜੀ ਹਾਂਜੀ, ਤੁਸੀਂ ਠੀਕ ਹੋ? ਤੁਸੀਂ ਠੀਕ ਹੋ?
ਹਾਂਜੀ ਹਾਂਜੀ, ਮੈਂ ਵੀ ਠੀਕ ਹਾਂ। ਹੋਰ ਕੀ ਕਰ ਰਹੇ ਸੀ?
ਹਾਂਜੀ, ਕੁਛ ਨਹੀਂ। ਇਹ ਦੱਸਦੀ ਪਈ ਸੀ ਕਿ ਸਵੇਰੇ ਉੱਠਣ ਦੇ ਕੀ ਫਾਇਦੇ ਨੇ?
ਅੱਛਾ।
ਹਾਂਜੀ, ਐ ਉੱਠਦੇ ਵੀ ਹੈਗੇ ਲੇਟ ਰੂਟੀਨ ਬਣਾਉਣ ਲੱਗੇ ਸੀ। ਇਹ ਪਤਾ ਕੀ ਆ, ਅਸੀਂ ਸਵੇਰੇ ਉੱਠਣੇ ਆ ਤੇ ਸਵੇਰੇ ਉੱਠ ਕੇ ਫਿਰ ਸਰੇ ਸਾਰੇ ਕੰਮ ਵੀ ਫਿਨਿਸ਼ ਹੋ ਜਾਂਦੇ ਨੇ। ਨੌ-ਦਸ ਵਜੇ ਤੱਕ ਬੰਦਾ ਫ੍ਰਰੀ ਹੋ ਜਾਂਦਾ। ਕੰਮ ਕਰਕੇ ਨਾ, ਪੂਰੇ ਘਰ ਦੇ।
ਹਾਂਜੀ।
ਇਹ ਹੁਣ ਉੱਠਣਗੇ ਨੌ-ਦਸ-ਦਸ ਵਜੇ, ਤਾਂ ਫਿਰ ਕੰਮ ਵੀ ਲੇਟ ਹੋ ਜਾਂਦਾ।
ਹਮ-ਹਮ।
ਫਿਰ ਕਿਤੇ ਆਣ-ਜਾਣ ਵਲੋਂ ਵੀ ਔਖਾ ਹੁੰਦਾ।
ਉਹੀ ਗੱਲ ਹੈ ਨਾ, ਸਵੇਰੇ ਟਾਈਮ ਨਾਲ ਉੱਠ ਜਾਓ ਤੇ ਕੰਮ ਵੀ ਚ ਟਾਈਮ ਨਾਲ ਹੋ ਜਾਂਦੇ ਆ।
ਹਾਂਜੀ, ਹਾਂਜੀ। ਤੇ ਮੈਂ ਉਹਨਾਂ ਹੁ-ਹੁ-ਹੁ ਮੈਂ ਇਹਨਾਂ ਨੂੰ ਉਹੀ ਗੱਲ ਆਖਦੀ ਸੀ। ਮੈਂ ਕਿਹਾ ਕਿ ਜਿਹੜੇ ਅ ਅਸੀਂ ਸਵੇਰੇ ਉੱਠਨੇ ਹਾਂ, ਪੰਜ ਵਜੇ ਤੇ ਵਧੀਆ, ਗੁਰਦੁਆਰੇ ਜਾ ਕੇ ਪਾਠ-ਪੂਜਾ ਕਰਕੇ ਆਪਣਾ ਕੰਮ ਤੇ ਚਲੇ ਜਾਵੇ ਬੰਦਾ। ਟਾਈਮ ਨਾਲ ਸਾਰਾ ਕੰਮ ਨਿਬੜ ਜਾਂਦਾ।
ਬਿਲਕੁਲ-ਬਿਲਕੁਲ।
ਤੇ ਮੈਂ ਉਹੀ ਆਖਦੀ ਸੀ। ਮੈਂ ਕਿਹਾ, ਜੇ ਤੁਸੀਂ ਉੱਠੋਗੇ ਲੇਟ, ਤੇ ਬ ਬਾਰਾਂ ਵਜੇ ਦਾ ਚਾਹ-ਪਾਣੀ ਹੋਏਗਾ, ਤੇ ਰੋਟੀ ਕਦੋਂ ਬਣੇਗੀ?
ਰੋਟੀ ਕਦੋਂ ਬਨੇਗੀ?
ਹਾਂਜੀ। ਅਤੇ ਉਸੇ ਹਿਸਾਬ ਨਾਲ ਨਾ ਫਿਰ ਨਾ ਪਤਾ ਕਿ ਬੱਚਿਆਂ ਦਾ ਫਿਰ ਇਹ ਹੋ ਜਾਂਦਾ ਕਿ ਵੀ ਗਿਆਰਾਂ ਵਜੇ ਉੱਠਣਾ ਅਤੇ ਉਹੀ, ਚਾਹ ਪਾਣੀ ਬਣਾਦਾ ਪਿਆ ਰੋਟੀ ਦੋ-ਦੋ ਤਿੰਨ ਤਿੰਨ ਵੱਜ ਜਾਂਦੇ, ਫਿਰ ਰੋਟੀ ਨੂੰ
ਬਿਲਕੁਲ, ਸਾਰਾ ਦਿਨ, ਕੰਮ ਵਿੱਚ ਹੀ ਜਾਂਦਾ ਫਿਰ
ਹਾਂ ਸਾਰਾ ਦਿਨ, ਐਵੇਂ ਕੰਮ ਚ ਚਲਾ ਜਾਂਦਾ ਵੇ
ਇਹਹੀ ਹੈ ਨਾ, ਅਸੀਂ ਆਪ ਆਦਤ ਆਦਤ, ਪਾਵਾਂਗੇ ਅਗੋਂ ਤਾਂ ਹੀ, ਬੱਚਿਆਂ ਨੂੰ ਪਏਗੀ
ਬੱਚੇ ਵੀ, ਸਾਨੂੰ ਦੇਖ ਕੇ, ਤਾਂ ਸਿੱਖਣਗੇ ਨਾ
ਅੱਛਾ, ਹਾਂ ਤੇ ਉਹੀ ਤੇ ਗੱਲ ਆ ਮੈਂ ਉਹਨਾਂ ਨੂੰ ਕਿਹਾ ਮੈਂ ਦੇਖੋ, ਕੋ ਹੁਣ ਉਹ ਮੇਰੇ ਫਰੈਂਡ ਸੀਗੇ, ਉ ਕਹਿੰਦੇ, ਅਸੀਂ ਨਾ ਉਹਨਾਂ ਦੇ ਘਰ ਚੱਲਾਂਗੇ ਤੇ ਮੈਂ ਕਿਹਾ, ਅੱਛਾ ਠੀਕ ਆ ਤੇ ਕਹਿੰਦੀ, ਕਿੰਨੇ ਕੁ ਵਜੇ ਤੱਕ ਚੱਲਣਾ ਏ, ਮੈਂ ਕਿਹਾ ਨੌਂ ਵਜੇ ਤੱਕ ਚੱਲਾਂਗੇ ਕਹਿੰਦੇ, ਨੌ ਵਜੇ-ਨੌ ਵਜੇ ਤਾਂ ਮੈਂ ਉੱਠਣੀ ਆ, ਅਰ ਕਿ ਪਾਪਾ, ਫਿਰ ਕੰਮ ਕਿੰਨੇ ਵਜੇ ਤੱਕ ਨਬੇੜੋ ਗੇ, ਕਹਿੰਦੇ, ਬਾਰਾਂ -ਸਾਢੇ -ਬਾਰਾਂ ਵੱਜ ਜਾਣੇ ਮੈਂ ਕਿਹਾ, ਫਿਰ ਉਹ ਤੇ ਰੋਟੀ ਵਾਲਾ ਟਾਈਮ ਹੋ ਜਾਂਦਾ, ਕਿਸੇ ਦੇ ਘਰ ਵੀ ਜਾਣ ਦਾ ਸਹੀ ਨਹੀਂ ਲੱਗਦਾ, ਮੈਂ ਕਹਾ ਨਾ ਜਿਸ ਜਾਣਾ ਹੈ ਤੇ, ਫਿਰ ਸਵੇਰੇ ਉੱਠਣਾ ਪਿਆ ਪੈਦਾ ਕਹਿਦਾ, ਅੱਛਾ ਉਹਦੇ ਵਾਸਤੇ ਮੈਨੂੰ ਸਵੇਰੇ ਉੱਠਣਾ ਪਏਗਾ ਮੈਂ ਕਿਹਾ ਆਹੋ ਇੱਕ ਉੱਠਣਾ ਤਾਂ ਪੈਣਾ ਹੀ ਹੈ
ਬਲਕਿ ਜਲਦੀ ਰੋਜ਼ ਉੱਠਯਾਂ ਕਰੋ ਇੱਕ ਦਿਨ ਉੱਠਣ ਟਾਈਮ ਨਾਲ ਉੱਠੋ ਟਾਈਮ ਨਾਲ ਸੋਵੋ ਬੰਦੇ ਦਾ ਉਹੀ ਹੁੰਦਾ ਹੈ ਟਾਈਮ ਨਾਲ ਹੀ ਕਰੇ ਬੰਦਾ
ਹਾਂਜੀ ਹਾਂਜੀ ਮੈਂ ਆਖਿਆ ਮੈਂ ਕਿਹਾ ਟਾਈਮ ਨਾਲ ਉੱਠੋਗੇ ਤੇ ਤਾਂਹੀ ਕਰ ਕਿ ਫਿਰ ਅਸੀਂ ਜਾ ਪਾਵਾਂਗੇ ਅਤੇ ਫਿਰ ਹਾਂ ਸਾਢੇ ਦਸ ਵਜੇ ਤੱਕ
ਆਪਣਾ ਖਾਓ ਪੀਓ ਇੱਕ ਇੱਕ ਹਰ ਚੀਜ਼ ਦਾ ਟਾਈਮ ਹੋਣਾ ਚਾਹੀਦਾ ਫੂਡ ਦਾ ਟਾਈਮ ਅਲੱਗ ਦਵਾਈ ਦਾ ਟਾਈਮ ਅਲੱਗ ਹਰ ਚੀਜ਼ ਦਾ ਟਾਈਮ ਅਲੱਗ ਹੋਣਾ ਚਾਹੀਦਾ
ਹਾਂਜੀ ਹੁਣ ਮੈਂ ਉਹਨੂੰ ਆਖਿਆ ਮੈਂ ਕਿਹਾ ਹਾਂ ਮੈਂ ਉਹਨੂੰ ਨਾ ਬਿਲਕੁਲ ਬਿਲਕੁਲ ਕੋਲ ਜਿੜਾ ਟਾਈਮ ਬੰਨਿਆ ਹੁੰਦਾ ਨਾ ਅਤੇ ਫਿਰ ਉਹੀ ਟਾਈਮ 'ਤੇ ਕਰਨਾ ਚਾਹੀਦਾ
ਬਿਲਕੁਲ ਤਾਂ ਤੁਸੀਂ ਹੈਲਦੀੀ ਵੀ ਰਹੋਗੇ ਸਵਸਥ ਰਹੋਗੇ
ਹਾਂਜੀ ਹਾਂਜੀ ਦੁੱਖ ਬਿਮਾਰੀਆਂ ਤੋਂ ਦੂਰ ਰਹੋਗੇ ਵਿਚਾਰੇ ਸਵੇਰ ਸਵੇਰ ਦੀ ਹਵਾ ਲੱਗੇਗੀ ਤਾਜ਼ੀ ਤੇ ਬੰਦੇ ਸਵੇਰੇ ਸਵੇਰੇ ਜਿਹਨੂੰ ਨਹੀਂ ਕੰਮ ਹੁੰਦਾ ਉਹ ਬੰਦਾ ਸਵੇਰੇ ਪਾਰਕ ਚਲਾ ਜਾਂਦਾ ਗੁਰਦੁਆਰੇ ਚਲਾ ਜਾਂਦਾ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਹਨਾ ਤੇ ਫੇਿਰ ਮੈਂ ਉਹਨੂੰ ਅਸੀ ਆ ਕੇ ਮ ਕਿਹਾ ਸਾੇ ਦਸ ਸਾਢੇ ਦਸ ਗਿਆਰਾਂ ਵਜੇ ਅਸੀਂ ਘਰ ਆ ਜਾਾਂਗੇ ਨੌ ਵਜੇ ਜਾਵਾਂਗੇ ਤੇ ਟਾਈਮ ਨਾਲ ਘਰ ਤੇ ਆਵਾਂਗੇ
ਹਮ ਹਮ ਹਮ ਹਮ
ਹਮ ਕਦੋਂ ਜਾਵਾਂਗੇ ਕਦੋਂ ਆਵਾਂਗੇ ਪਿੱਛੇ ਘਰ ਦੀਆਂ ਟੈ ਸ਼ਨਾ ਰਹਿੰਦੀਆਂ ਨੇ
ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ
ਕਿੱਥੇ ਵੀ ਜਾਈਏ ਫਿਰ ਪਿੱਛੇ ਟੈਂਸ਼ਨ ਨਾ ਰਹਿੰਦੇ ਨੇ ਆਏ ਉਹ ਨੇ ਉੱਠੇ ਨੀ ਉੱਠੇ ਰੋਟੀ ਖਾਧੀ ਨੀ ਖਾਧੀ
ਹਾਂ ਕਿਤੇ ਜਾ ਵੀ ਨਹੀਂੀ ਸਕਦੇ ਐਵੇਂ ਤੇ ਬੱਚਿਆਂ ਨੂੰ ਛੋੜ ਕੇ ਇਹਨਾਂ ਨੂੰ ਛੋੜ ਕੇ ਕੇ ਜਾ ਵੀ ਨਹੀਂ ਸਕਦੇ ਐਵੇਂ ਕੋਈ ਚਾਂਸ ਹੀ ਨਹੀਂ ਹੈ ਕਿ ਬਿਨਾਂ ਮਤਲਬ ਉਹਨਾਂ ਨੂੰ ਖਆਏ ਪਿਆਏ
ਬੱਚਾ ਟਾਈਮ ਨਾ ਉੱਡ ਜਾਏ ਉਹਨਾਂ ਨੂੰ ਖਵਾ ਪਿਆ ਕੇ ਫਿਰ ਕਿਤੇ ਜਾਣਾ ਚਲੇ ਜਾਈਏ ਤੇ ਕੋਈ ਇਸ਼ੂ ਨਹੀਂ ਹੁੰਦਾ ਾਬਾਈ ਸਾਨੂੰ ਟੈਂਸ਼ਨ ਵੀ ਨਹੀਂ ਰਹਿੰਦੀ ਚਲੋ ਬੱਚੇ ਨੇ ਨਾਸ਼ਤਾ ਪਾਣੀ ਕੀਤਾ ਤਾਂ ਅਸੀਂ ਟਾਈਮ ਨਾਲ ਪਹੁੰਚ ਹੀ ਜਾਵਾਂਗੇ ਅਦੇ '
ਹੂ, ਸਹੀ ਗੱਲ ਹੈ।
ਤੇ ਉਹੀ ਹਾਂ। ਮੈਂ
ਬਈਆ ਸਾਨੂੰ ਇੱਕ ਰੋਟੀਨ ਨਾਲ ਖੱਲਾਂਗੇ ਤੇ ਹੈਲਦੀ ਵੀ ਰਿਹਾ ਗੇ, ਸਭ ਤੋਂ ਵੱਡੀ ਗੱਲ ਹੈ ਵੀ ਫਿਰ ਅੱਗੋਂ ਸਾਨੂੰ ਦੇਖ ਕੇ ਬੱਚੇ ਵੀ ਖਣਗੇ ਹੈ ਨਾ, ਕਿ ਬੱਚੇ ਵੀ ਸਵੇਰੇ ਉੱਠਣ ਨਹਾਉਣਗੇ ਧੋਣਗੇ ਬਾਬੇ ਦੇ ਅੱਗੇ ਮੱਥਾ ਟੇਕਣਗੇ ਪਾਠ ਕਰਨਗੇ, ਗੁਰਦੁਆਰੇ ਜਾਣਗੇ। ਫਿਰ ਆਪਣਾ ਟਾਈਮ ਨਾਲ ਲਾ ਕੇ ਆਪਣੇ ਸਕੂਲ ਦਾ ਹੋਮਵਰਕ ਕਰਨਗੇ, ਜਾਂ ਜੋ ਵੀ ਔਫਿਸ ਜਾਂਦੇ ਨੇ ਜਿਹੜੇ ਫ ਹੋਣਗੇ ਜਿਵੇਂ ਵੀ ਹੋਏਗਾ ਨਾ ਮਤਲਬ ਟਾਈਮ ਨਾਲ ਟ ਟਾਈਮ ਟੂ ਟਾਈਮ ਰਾਤੀ ਟਾਈਮ ਨਾਲ ਸੋਈਏ ਅਤੇ ਟਾਈਮ ਨਾਲ ਉੱਠੀਏ
ਹਾਂਜੀ ਹਾਂਜੀ।
ਫਿਰ ਲਾਈਫ ਵਿੱਚ ਸਾਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਐਵੇਂ- ਅਸੀਂ ਹਰ ਚੀਜ਼ ਟਾਈਮ ਨਾਲ ਕਰੀਏ ਤੇ ਪਰ ਜੇ ਅਸੀਂ ਸੋਨਾ ਹੀ ਰਾਤੀ ਲੇਟ ਏ
ਉਹੀ ਤੇ ਮੈਂ ਸਮਝ ਆਦੀ ਹਾਂ ਕਈ ਵਾਰੀ ਏਦਾਂ ਹੁੰਦਾ ਹਾਂਜੀ। ਕਈ ਵਾਰੀ ਬੰਦਾ ਦੋ ਵਜੇ ਸੋ ਰਿਹਾ ਇੱਕ ਵਜੇ ਸੋ ਰਿਹਾ ਅਤੇ ਉਹਦੀ ਅੱਖ ਤਾਂ ਬਈ ਓਬੇਸਲੀ ਦਸ ਵਜੇ ਤੱਕ ਖੁੱਲੇਗੀ ਨੌ ਵਜੇ ਤੱਕ ਹਲਲੇ ਵੀ ਨੀਂਦ ਨਹੀਂ ਪੂਰੀ ਹੋਵੇਗੀ ਅਤੇ ਬੰਦਾ ਔਖਾ ਹੀ ਹੋਣਾ ਉਹਦੇ ਚ ਵੀ ਨੀਂਦ ਨ ਨਹੀਂ ਪੂਰੀ ਹੋਏਗੀ। ਅਤੇ ਬੰਦੇ ਦਾ ਕੀ ਹਾਲ ਹੋਣਾ ਨੀਂਦ ਵੀ ਬਹੁਤ ਜ਼ਰੂਰੀ ਆ। ਜੇ ਕੰਮ ਕਰਨਾ। ਜੀ ਜੀ ਜੀ ਜੀ ਜੇ ਕੰਮ ਕਰਨਾ ਅਤੇ ਫਿਰ ਨੀਂਦ ਵੀ ਲੈਣੀ ਬਹੁਤ ਜ਼ਰੂਰੀ ਆ।
ਬਹੁਤ ਜ਼ਰੂਰੀ ਹੈ। ਜੀ, ਬਹੁਤ ਜ਼ਰੂਰੀ ਹੈ। ਇਸਸੀ ਕਰਕੇ ਕਹਿਨ ਨਾ ਕਿ ਭਈਆ ਆਪਣਾ ਸਵਸਥ ਰਹੋ ਮਾਹੀ ਦਾ ਪਾਉਗੇ ਸਵਸ ਜੇ ਟਾਈਮ ਨਾਲ ਆਪਣੀ ਹਰ ਚੀਜ਼ ਦੀ ਪ੍ਰੋਟੀਨ ਬਣਾ ਕੇ ਰੱਖੋਗੇ।
ਹਾਂਜੀ ਹਾਂਜੀ ਉਹੀ ਅਸੀਂ ਆਖਦੇ ਸੀ ਬੱਚਿਆਂ ਨੂੰ ਅਸੀਂ ਕਹਿ ਕੇ ਚਲੋ ਇਦਾਂ ਤੁਸੀਂ ਕਰੂਗੇ ਨਾ ਤੁਹਾਡਾ ਸਾਰਾ ਟਾਈਮ ਅੱਜ ਤੁਸੀਂ ਛੋਟੇ ਹੋ ਜੇ ਵੱਡੇ ਹੋਣਾ ਤੁਹਾਡਾ ਸਾਰਾ ਇਦਾਂ ਹੀ ਰਹੇਗਾ ਤੇਰਾ ਹਮੇਸ਼ਾ ਤੁਸੀਂ ਆਵੇ ਰਹੋਗੇ, ਤੁਸੀਂ ਹੁਣੇ ਤੋਂ ਆਦਤ ਸਾਰੇ ਹੀ ਕੰਮ ਨਿਬੜ ਜਾਣਗੇ। ਬੰਦਾ ਸ਼ੁਰੂ ਹੋ ਕੇ ਬਹਿ ਜਾਂਦਾ। ਬਟ ਇਹ ਵੀ ਗੱਲ ਹ ਕਿਸੇ ਦੇ ਘਰ ਵੀ ਜਿਵੇਂ ਵਿਦ ਫੈਮਲੀ ਮੇਰੀ ਗੱਲ ਹ ਜਿਵੇਂ ਕਿਤੇ ਨਾ ਤ ਦਸ ਵਜੇ ਬਰਾ ਵਜੇ ਉੱਠਦੇ ਨੇ
ਹੂ ਹੂ ਹੂ
ਇਹ ਹੁੰਦਾ ਕਿ ਇੱਕ ਕੱਲਾ ਬੰਦਾ ਉੱਡ ਕੇ ਵੀ ਕੀ ਕਰ ਸਕਦਾ ਦੱਸੋ? ਸਾਰੇ ਬਿਸਤਰੇ ਬੁਸਤਰੇ ਤੇ ਸਾਰੇ ਤੋ ਉਨਕੇ ਝਾੜੂ ਪੋਚਾ ਚਲੋ ਲਾ ਵੀ ਲਏਗਾ ਉੱਤੋਂ ਉੱਤੋਂ ਤੇ ਫਿਰ ਉੱਤੋਂ ਉੱਤੋਂ ਪਹਿਲਾਂ ਗੱਲ ਨਹੀਂ ਨਾ।
ਕਮ ਸਫਾਈ ਕਰਨ ਦਾ ਮਜਾ ਤੇ ਤਾਂ ਹੀ ਆਉਂਦਾ ਨਾ ਜਦ ਸਾਰਾ ਹੀ
ਫਿਰ ਉਹ ਡਬਲ ਹੋ ਜਾਏਗੀ ਉਹਦੀ ਮਿਹਨਤ ਇੱਕ ਵਾਰੀ ਸਵੇਰੇ ਝਾੜੂ ਪੋਚਾ ਲਾ ਦੇ ਫਿਰ ਲਾ ਦੇ ਤੇ ਫਿਰ ਲਾਵੇ
ਸਹੀ ਗੱਲ ਹ ਨਾ ਸਾਰਿਆਂ ਨੂੰ ਉਹੀ ਤੇ ਕਹਿ ਰਹੇ ਤੇ ਸਾਰਿਆਂ ਨੂੰ ਹੀ ਬਣਾਣੀ ਪਏਗੀ ਇੱਕ ਸ਼ੁਰੂਆਤ ਕਰੇ ਤੇ ਉਹਦੇ ਪਿੱਛੇ ਸਾਰੇ ਲੱਗ ਰਨ ਗਏ ਹੋਰ ਕੀ ਹੋਏਗਾ। ਹਾਂ। ਉਹ ਤੇ ਨਹੀਂ ਸ਼ੁਰੂਆਤ ਕਰਕੇ ਦੇਖੇ ਇਹ ਪੋਸੀਬਿਲਿਟੀ ਹੋਵੇ ਕਿ ਉਹ ਮਤਲਬ ਉਹ ਵੀ ਬਾਕੀ ਦੇਖਿਆ ਦੇਖੀ ਕਿ ਬਈ ਨਾਲ ਉੱਠ ਜਾਂਦੇ ਨੇ ਤੇ ਅਸੀਂ ਵੀ ਉਠ ਜਾਈਏ ਹੈਨਾ। ਤੇ ਅਸੀਂ ਵੀ ਆਪਣਾ ਟਾਈਮ ਨਾਲ ਕੰਮ ਨਿ- ਜੇ ਕੰਮ ਹੀ ਸਾਰੀ ਦਿਹਾੜੀ ਪਿਆ ਰਹੇਗਾ ਕਦੇ ਕੋਈ ਆ ਗਿਆ ਵਿੱਚੇ ਕੰਮ ਪਿਆ ਕਿੱਡਾ
ਹਾਂ। ਜੀ ਹੁਣ ਇਦਾਂ ਹੀ ਸਾਡੇ ਮਾਤਾ ਜੀ ਸਵੇਰੇ ਸਵੇਰੇ ਉੱਠ ਜਾਂਦੇ ਸੀ ਪੰਜਵੇਂ ਚੋਂ ਛੇ ਵਜੇ ਤੇ ਅਸੀਂ ਲੇਟ ਉੱਠਦੇ ਸੀਗੇ।
ਹਾਂ ਹਾਂ। ਔ ਵੀ ਬੜਾ ਫਰਕ ਪੈਂਦਾ ਭਇਆ ਔ ਤੇ ਔ ਬੰਦਾ ਕਹੇਗਾ ਕਿ ਮੈਂ ਕੱਲੀ ਪਾਗਲ ਆਂ ਜਿਹੜੀ ਮੈਂ ਕੱਲੀ ਊਠ ਕੇ ਸਾਰੇ ਕੰਮ ਕਰਾਂ ਤੇ ਆਰਾਮ ਨਲ ਸੁ
ਹੁੰ ਹੁੰ ਹੁੰ ਹੁੰ।
ਇਹ ਹੀ ਚੀਜ਼ ਤੇ ਗਲਤ ਹੁੰਦੀ ਏ। ਫੈਮਲੀ ਨੂੰ ਇੱਕ ਰੋਟੀਨ ਬਣਾ ਕੇ ਚਲਣਾ ਚਾਹੀਦ ਫੈਮਲੀ ਸਭ ਦੇ ਨਾਲ ਏ। ਇਸ ਕਰਕੇ ਹਰ ਕਿਸੇ ਦੇ ਨਾਲ ਬੱਚਿਆਂ ਨੂੰ ਨਾਲ ਲੈ ਕੇ ਚੱਲੋ, ਆਪਣੇ ਵੱਡਿਆਂ ਨੂੰ, ਆਪਣੇ ਛੋਟਿਆਂ ਨੂੰ। ਕੀ ਬਈ ਏ ਸਮਝਾ ਕੇ ਚਲੋ। ਕਿ ਟਾਈਮ ਨਾਲ ਸੋਵੋਂ ਤੇ ਟਾਈਮ ਨਾਲ ਉਠੋ। ਕਿਉਂਕਿ ਇੱਕ ਰੋਟੀਨ ਬਹੁਤ ਲਾਈ
ਬਸ ਔਹੀ ਤੇ ਮੈਂ ਆਖਿਆ ਮੈਂ ਕਿਹਾ ਦੇਖੋ ਤੁਸੀਂ ਅੱਜ ਟਾਈਮ ਨਲ ਉਠੋਗੇ ਤਾਂ ਓਹੀ ਆਦਤਾਂ ਰੈਣ ਗਿਆ ਚੰਗੀਆਂ ਯਾ ਤੁਸੀਂ ਤੁਹਾਡੀ ਆਪਣੇ ਆਪ ਆਟੋਮੈਟਿਕ ਟਾਈਮ ਨਾ ਪਹਿਲੀ ਗੱਲ ਟਾਈਮ ਨਾਲ ਪਹਿਲਾ ਸੋਵੋਂ। ਜੇ ਟਾਈਮ ਨਾਲ ਨਹੀਂ ਸੋਏ ਤੇ ਟਾਈਮ ਨਾਲ
ਹਾਂ ਅਰੇ ਅੱਜ ਕੱਲ ਤੇ ਬੱਚਿਆਂ ਦੀ ਰੋਟੀਨ ਹੀ ਨਹੀਂ ਹ ਬੱਚੇ ਤੇ ਕਦੇ ਅਸੀਂ ਕਲੈਪਿੰਗ ਜਾ ਰਹੇ ਆਂ। ਕਦੇ ਇੱਥੇ ਜਾ ਰਿਹਾ। ਕਦੇ ਉੱਥੇ ਜਾ ਰਿਹਾ। ਹੇਨਾ ਤੇ ਔ ਰਾਤੀ ਆਂਦੇ ਨੇ ਬਾਰਾ-ਬਾਰਾ ਇੱਕ-ਇੱਕ ਵਜੇ। ਦੋ-ਦੋ ਵਜੇ ਆਹਾ ਤੇ ਫੇਰ ਸਵੇਰੇ ਆਪੇ ਬਾਰਾ ਵਜੇ ਉਠਣਗੇ।
ਬਿਲਕੁਲ-ਬਿਲਕੁਲ।
ਅੱਜ ਕੱਲ ਮੈਕਸੀਮਮ ਲੋਗ ਲੇਟ ਨੂੰ ਸੋਂਦੇ ਨੇ ਤੇ ਲੇਟ ਹੀ ਉੱਠਦੇ ਨੇ।
ਹੁੰ ਫੇਰ ਬੋਡੀ ਵੀਕ-ਵੀਕ ਰੇਂਦੀ ਏ ਫੇਰ ਬੋਡੀ ਵੀਕ-ਵੀਕ
ਹਾਂ, ਬਿਲਕੁਲ ਕਦੇ ਬੀ ਪੀ ਲੋ ਹੋਏਗਾ, ਕਦੇ ਕੁਛ ਹੋਏਗਾ। ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੇ ਅਸੀਂ ਰਾਤ ਦੀ ਨੀਂਦ ਰਾਤੀ ਨਾ ਪੂਰੀ ਕਰੀਏ ਤੇ
ਹਾਂਜੀ ਹਾਂਜੀ, ਅੰਮ੍ਰਿਤ ਵੇਲਾ ਤਾਂ ਅੰਮ੍ਰਿਤ ਵੇਲਾ ਹੀ ਏ ਹੁੰਦਾ ਵੈਸੇ।
ਵੇਲਾ ਹੀ ਹੁੰਦਾ ਔਹੀ ਗੱਲ ਏ ਨਾ। ਤੇ ਸਾਨੂੰ ਇਹ ਚੀਜ਼ ਸਮਝ ਕੇ ਚੱਲਣੀ ਚਾਹੀਦੀ। ਆਂ। ਕੋਈ ਨਾ ਸਵੇਰੇ ਉੱਠ ਕੇ ਹਾਂ ਬਿਲਕੁਲ ਵੇਲੇ ਵੁਲੇ ਹੋ ਕੇ ਫੇਰ ਆਪਣਾ ਆਰਾਮ ਕਰ ਲੋ। ਫੇਰ ਕੀ ਕਰਨਾ? ਫੇਰ ਅਪਣੇ ਜੇੜੇ ਪੈਂਡਿੰਗ ਕਾਮਨੇ ਔ ਕਰ ਲੋ। ਇੱਕ ਵਾਰੀ ਉੱਠ ਕੇ ਨਾ ਧੋ ਕੇ ਪਾਠ ਕਰਕੇ ਨਾਸ਼ਤਾ ਪਾਣੀ ਟਾਈਮ ਨਾਲ ਕਰ ਲੋ।
ਹਾਂਜੀ ਹਾਂਜੀ ਆਹੋ ਮੈਂ ਹੁਨ ਮੈਂ ਹੁਣ ਔਹੀ ਤਿਆਗ ਮੈਂ ਕਿਹਾ ਜੇ ਅਗਰ ਤੁਸੀਂ ਟਾਈਮ ਨਾਲ ਨਹੀਂ ਉੱਠੋਗੇ ਨਾ ਤੁਹਾਡੇ ਸਾਰੇ ਹੀ ਕੰਮ ਅਧੂ ਦੂਰੇ ਰੇ ਜਾਨੇ ਨੇ।
ਬਿਲਕੁਲ ਜੀ ਬਿਲਕੁਲ। ਔ ਦੁਪਹੈਰੀ ਜਾ ਕਿ ਤਿੰਨ ਚਾਰ ਵਜੇ ਨਾਲ ਜਾ ਕੇ ਕੰਮ ਖ਼ਤਮ ਹੁੰਦੇ ਨੇ ਫੇਰ ਔ ਸਾਰੀ ਦਿਹਾੜੀ ਦਾ ਕਾਜੀਆ
ਹਾਂਜੀ।
ਔਹੀ ਤੇ ਮੇਰੇ ਇੱਕ ਰਿਲੇਟਿਵ ਹੈਗੇ ਨੇ ਔ ਕੰਮ ਹੀ ਸ਼ੁਰੂ ਬਾਰਾਂ ਵਜੇ ਸ਼ਾਮ ਕੰਮ ਸ਼ੁਰੂ ਕਰਨਗੇ।
ਦੱਸੋ
ਔ ਆਪੇ ਤਿੰਨ ਚਾਰ ਵੱਜ ਜਾਂਨੇ ਨੇ। ਦੋ-ਤਿੰਨ ਘੰਟੇ ਲੱਗ ਜਾਂਨੇ ਨੇ ਸਾਰਾ ਕੰਮ ਕਰੋ ਕੱਲੇ ਆਪੇ ਕਰੋ। ਦੋ-ਤਿੰਨ ਘੰਟੇ ਲੱਗ ਹੀ ਜਾਂਦੇ ਨੇ। ਤੇ ਇਹ ਗੱਲ ਤੇ ਬੜੀ ਮੈਨੂੰ ਮਾੜੀ ਲੱਗਦੀ। ਮੈਂ ਮੇਰੇ ਘਰ ਏ ਵੇ ਕਿ ਮੇਰੀ ਭਾਵੇਂ ਮੇਡ ਲੱਗੇ ਯਾਂ ਮੈਂ ਆਪੇ ਕੰਮ ਕਰਾਂ। ਪਰ ਮੇਰੇ ਘਰ ਨੌ ਵਜੇ ਦਸ ਵਜੇ ਤੱਕਨ ਸਫਾਈ ਹੋ ਜਾਣੀ ਏ। ਦੱਸ ਵਜੇ ਤਿਕਨ ਹਾਂ। ਦੱਸ ਵਜੇ ਤਿਕਨ ਸਫਾਈ ਜਾਣੀ ਏ ਮੈਨੂੰ ਸ਼ੁਰੂ ਤੋਂ ਸਫ਼ਾਈ ਦਾ ਬੜਾ ਔ ਰਿਹਾ। ਕਿ ਹਾਂ ਜੀ ਭਈਆ ਕੱਲ੍ਹ ਸਾਫ਼ ਸੁਥਰਾ ਹੁੰਦਾ ਤਾਂ ਹੀ ਅੱਛਾ ਲੱਗਦਾ ਕਾਲ ਕੋਈ ਆ ਜਾਏ ਤਾਂ ਹੈ ਨਾ ਕਵੇ ਕਿ ਹਾਂ ਸਾਡੇ ਘਰ ਇੰਨਾ ਖਲਾਰਾ ਪਿਆ ਇੰਨਾ ਗੰਦ ਪਿਆ ਵੀ ਹਨਾ ਅਤੇ ਸਾਨੂੰ ਕੋਈ ਇਹ ਨਾ ਕਹੇ ਇਸ ਕਰਕੇ ਅਸੀਂ ਮੈਂ ਇੱਕ ਰੋਟੀਨ ਬਣਾਈ ਹੋਈ ਹੈ ਤੇ ਜੇ ਮੈਂ ਆਪ ਹੀ ਕਰਾਂ ਤੇ ਮੈਂ ਤਾਂ ਵੀ ਨੂੰ ਨੌ ਵਜੇ ਤੀਕਨ ਸਾਢੇ ਨੌਂ ਵਜੇ ਤ ਤੀਕਨ ਬੱਚਿਆਂ ਨੂੰ ਭੇਜ ਕੇ ਸਾਰੇ ਕੰਮ ਫ ਕਰਕੇ ਫ੍ਰਰੀ ਹੋ ਜਾਂਦੀ ਹ ਇਹ ਹੁਣ ਮੈਂ ਅੱਜ ਫ੍ਰਰੀ ਹੋ ਗਈ ਹਾਂ ਬੱਚਿਆਂ ਨੂੰ ਭੇਜ ਕੇ ਕੰਮ ਕੁਮ ਕਰਕੇ ਸਾਰਾ ਕੰਮ ਕਰਕੇ
ਸਨੂੰ ਆਖੀਦਾ ਹੈ ਕਿ ਬੱਚਾ ਜਿਸ ਰੂਟੀਨ ਨਾਲ਼ ਉੱਠੋਗੇ ਸਾਰਾ ਕੰਮ ਬ ਘਰ ਦਾ ਵੀ ਹੋਜੂਗਾ ਤੁਹਾਡੇ ਔਫਿਸ ਦਾ ਵੀ ਨਿਬੜ ਜੂਗਾ ਤੁਸੀਂ ਵੀ ਵਧੀਆ ਫ ਹਨਾ
ਚਲੋ ਜੀ ਬੱਚਿਆਂ ਨੂੰ ਸਮਝਾਇਓ ਠੀਕ ਹੈ ਨਾ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਹਾਂਾਂ ਸਤਿ ਸ਼੍ਰੀ ਅਕਾਲ ਜੀ